ਹੈਲੋ।
ਹੈਲੋ।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
ਹੋਰ ਭਾਬੀ ਜੀ ਕਿੱਦਾਂ ਓ?
ਵਧੀਆ-ਵਧੀਆ, ਤੁਸੀਂ ਦੱਸੋ?
ਹਾਂਜੀ-ਹਾਂਜੀ-ਹਾਂਜੀ, ਵਧੀਆ ਹੋਰ ਕੀ ਕਰ ਰਹੇ ਸੀ ਗੇ।
ਹਾਂਜੀ।
ਕੀ ਕਰ ਰਹੇ ਸੀ?
ਕੁਛ ਨੀ ਰਾਤ ਦੇ ਰੋਟੀ ਸਬਜ਼ੀ ਦੀ ਤਿਆਰੀ
ਅੱਛਾ, ਮੈਂ ਕਿਆ ਬੜੇ ਦਿਨ ਹੋਗੇ ਤੁਹਾਡੇ ਨਾਲ ਕੋਈ ਗੱਲਬਾਤ ਨਹੀਂ ਹੋਈ, ਤੁਹਾਨੂੰ ਫੋਨ ਕਰਾਂ
ਹਾਂਜੀ, ਹਾਂਜੀ
ਹਾਂਜੀ, ਹੋਰ ਕਿਉਂ ਨਾਰਾਜ ਉ ਸਾਡੇ ਤੋਂ ਆਉਂਦੇ ਨੀ ਸਾਡੇ ਕੋਲ
ਹਾਂਜੀ
ਨਰਾਜ ੳ ਮੈਂ ਕਿਹਾ, ਆਂਦੇ ਨਹੀਂ ਸਾਡੇ ਕੋਲ
ਨਹੀਂ ਨਹੀਂ ਐਵੇਂ ਕੰਮ ਬਹੁਤ ਹੁੰਦੇ ਹੁਣ ਕੰਮ ਬਹੁਤ ਚੱਲਦੇ ਪਏ ਸੀ। ਤੇ ਬਾਰਿਸ਼ ਵੀ ਚੱਲਦੀ ਵੀ ਹੈ ਤਾਂ ਕਰਕੇ,
ਹਾਂ ਮੈਂ ਕਿਹਾ ਪਤਾ ਨੀ ਕਿਉ, ਕੁਝ ਨਾਰਾਜ਼ਗੀ ਏ ਸਾਡੇ ਤੋਂ ਆਂਦੇ ਨੀ ਤੁਸੀਂ ਸਾਡੇ ਵੱਲ, ਮੈਂ ਉਸ ਦਿਨ ਤੁਹਾਨੂੰ ਬੜਾ ਯਾਦ ਕਰਦੀ ਸੀ।
ਅੱਛਾ, ਅੱਛਾ ਹਾਂ ਨਹੀਂ ਐਵੇਂ ਬਸ ਟਾਈਮ ਹੀ ਨਹੀਂ ਲੱਗਿਆ। ਤੇ ਫਿਰ ਘੁੰਮਣੇ ਚਲੇ ਗਏ ਸੀ ਨਾ ਅਸੀਂ,
ਅੱਛਾ ਕਿੱਥੇ ਗਏ ਸੀ ਘੁੰਮਣੇ,
ਅਸੀ ਗਏ ਸੀਗੇ ਸੌਰੀ ਇਧਰ ਨੰਦੇੜ,
ਅੱਛਾ, ਬੜਾ ਆਨੰਦ ਆਇਆ ਹੋਣਾ ਤੁਹਾਨੂੰ ਹੁਣ, ਤਾਂ ਮੌਸਮ ਬੜਾ ਆਨੰਦ ਆਇਆ ਆਇਆ ਹੋਣਾ ਤੁਹਾਨੂੰ ਹਨਾ, ਕਿਉਂਕਿ ਮੌਸਮ ਵੀ ਅੱਜ ਕੱਲ ਤਾਂ ਇੰਨਾ ਬਾਰਿਸ਼ ਵਾਲਾ ਮਸਤ ਮੀਂਹ,
ਹਾਂਜੀ, ਹਾਂਜੀ ਬਹੁਤ ਵਧੀਆ ਸੀਗਾ ਮੌਸਮ ਬੜਾ ਵਧੀਆ ਹੋ ਗਿਆ ਨਾ,
ਹਾਂਜੀ, ਤੁਹਾਡੇ ਤੋਂ ਅੱਗੇ ਟ੍ਰੇਨ ਹੈ ਨੰਦੇੜ ਜਾਣ ਲਈ,
ਹਾਂਜੀ,
ਹਾਂਜੀ,
ਥੋਡੀ ਆਵਾਜ਼ ਨਹੀਂ ਸਹੀ ਆ ਰਹੀ ਹੈ ਬਹੁਤ ਘੱਟ ਆਂਦੀ ਪਈ,
ਮੈਂ ਕਿਹਾ ਟ੍ਰੇਨ ਹੈ ਤੁਹਾਡੇ ਇੱਧਰੋਂ ਨੰਦੇੜ ਜਾਣ ਲਈ,
ਹਾਂਜੀ, ਹਾਂਜੀ ਟ੍ਰੇਨ ਹੈ, ਹਾਂਜੀ, ਹੋਰ ਕੀ ਤੁਸੀਂ ਰੋਟੀ ਪਾਣੀ ਕੀਤਾ। ਹੈਲੋ, ਹੈਲੋ,